ਹੈਲੋ, ਨਮਸਤੇ ਜੀ।
ਨਮਸਤੇ।
ਹੋਰ ਠੀਕ ਓ?
ਹਾਂਜੀ ਠੀਕ ਵਦੀਆ, ਤੂਸੀ ਦੱਸੋ?
ਵਦੀਆ-ਵਦੀਆ, ਹੋਰ ਘਾਰ ਕਿੱਦਾਂ ਸਾਰੇ?
ਹਾਂਜੀ, ਸਾਰੇ ਵਦੀਆ।
ਹੋਰ ਦੱਸੋ ਕੀ ਚਲਦਾ ਜ਼ਿੰਦਗੀ ਚ?
ਅ ਕੁੱਛ ਨੀ ਮਤਲਬ ਅ ਹਲੇ ਤਾਂ ਫਿਲਹਾਲ, ਮੈਂ ਬੋਤ ਜਾਦਾ ਨਾ ਮਤਲਬ ਗ੍ਰੈਜੂਏਸ਼ਨ ਕੰਪਲੀਟ ਹੋਈ ਐ, ਅ ਕਨਫਿਊਜ਼ ਬੋਤ ਕਨਫਿਊਜ਼ਡ ਆਂ। ਹਲੇ ਮੈਨੂੰ ਸਮਜ ਈ ਨੀ ਆਈ, ਤੂਸੀ ਕੋਈ ਕਾਂਉਸਲਿੰਗ, ਕੋਈ ਕਾਂਉਸਲਿੰਗ ਦੱਸਦੋ ਤੂਸੀ? ਮਤਲਬ
ਏ ਕਨਫਿਊਜਨ ਵੈਰਾ ਹੁੰਦੀ ਆ ਨਾ ਜੇੜੀ ਮੈਂ ਤੂਆਨੂੰ ਦੱਸ ਦੀ ਜੇੜੀ ਕਨਫਿਊਸਨ ਹੁੰਦੀ ਆ ਨਾ, ਐ ਪੈਲਾਂ ਆਪਾਂ ਨੂ ਹੁੰਦੀ ਐ ਟੈਨਥ ਤੋਂ ਬਾਦ ਕਿ ਪਲੱਸ ਵਨ, ਪਲੱਸ ਟੂ ਚ ਕੀ ਰੱਖੀਏ, ਓ ਹੋ ਜਾਂਦੈ। ਫੇਰ ਪਲੱਸ ਟੂ ਤੋਂ ਬਾਦ ਕੀ ਕਰੀਏ ਅੱਗੇ ਐਨੇ ਓਪਸ਼ਨਸ ਨੇ। ਫੇਰ ਜਦੋਂ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਉਸ ਤੋ ਬਾਦ ਕੀ ਫੇਰ ਨਾ ਬੰਦੇ ਨੂੰ ਕੁਛ ਸਮਝ ਈ ਨੀ ਆਂਦਾ ਹੈਗਾ, ਓ ਚੌਵੀ ਘੰਟੇ ਉਸੇ ਕਨਫਿਊਜ਼ਨ ਚ ਰੈਂਦਾ ਕਿ ਓ ਕਰੇ ਤਾਂ ਕਰੇ ਕਿ ਕਿਉਂਕਿ ਐਨੀ ਓਪਸ਼ਨਾਂ ਖੁੱਲ ਜਾਂਦੀਆਂ ਨੇ ਇੱਕ ਸਾਬ ਨਾਲ ਅਪਨੇ ਅੱਗੇ। ਕਿਉਂ ਓਪਸ਼ਨਾਂ ਚ ਸਿਰਫ ਇੱਕ ਚੀਜ਼ ਚੁਨਨੀ ਪੈਂਦੀ ਏ ਕਿ ਹਾਂ ਕੀ ਕਰੀਏ।
ਨਈ ਜਦੋਂ ਜਾਦਾ ਆਪਓਸ਼ਨ ਹੁੰਦੇ ਨੇ ਨਾ ਫੇਰ ਚੁਆਇਸ ਐ ਜੋ ਓਨੂੰ ਚੋਇਸ ਲੇ ਓ ਕਰਨ ਦੇ ਵਿੱਚ ਬੋਤ ਟਾਈਮ ਜਾਂਦੈ। ਕਿਉਂਕਿ ਉਦੇ ਨਾਲ ਨਾ ਐਵੇਂ ਹੁੰਦੈ ਕਿ ਵੀ ਏ ਓਪਸ਼ਨ ਸਈ ਐ ਯਾਂ ਏ ਓਪਸ਼ਨ ਸਈ ਐ, ਬਹੁਤ ਸਾਰੇ ਓਪਸ਼ਨਸ ਨੇ। ਕਮਰਸ ਆਲੇ ਬੱਚੇਆਂ ਨੂੰ ਕੈ ਦਿੰਦੇ ਨੇ ਕਿ ਵੀ ਏ ਏ ਮਤਲਬ, ਉਲ ਮਤਲਬ ਇਦੇ ਚ ਏਨਾ ਹੈ ਨੀ ਆਪਾਂ ਕੈ ਸਕਦੇ ਆਂ ਕਿ ਵੀ ਐਨਾ ਐ ਵਿਚ।
ਕੈਂਦੇ ਨੇ ਨਾ ਵੀ ਸਕੋਪ ਨੀ ਹੈਗਾ ਯਾ ਕੁਛ ਮੈਡੀਕਲ ਜਾਦਾ ਸਕੋਪ ਐ ਜਾਂ ਆਰਟਸ ਜਾਦਾ ਸਕੋਪ ਤਾਂ ਚੋਇਸ ਜ਼ਿਆਦਾ ਨੇ ਮੈਨੂੰ ਲੱਗਦਾ ਕਾਮਰਸ ਵਾਲਿਆਂ ਲਈ ਵੀ ਹੈਗੀਆਂ ਨੇ ਚੋਇਸਿਸ ਤਾਂ।
ਚੋਇਸਿਸ ਤਾਂ ਬਹੁਤ ਨੇ ਪਰ ਉਹੀ ਗੱਲ ਆ ਨਾ ਸੋਚਣਾ ਤਾਂ ਆਪਾਂ ਨੂੰ ਪੈਂਦਾ ਕਿ ਆਪਾਂ ਕੀ ਰੱਖੀਏ। ਹਾਂਜੀ।
ਹੂੰ-ਹੂੰ, ਜਿਵੇਂ ਕਾਮਰਸ ਲਈ ਸੀ ਅਹ ਉਹਦਾ ਨਾ ਐਵੇਂ ਸੀ ਵੀ ਆਰਟਸ ਵਾਲਾ ਐਵਰੇਜ ਬਗ ਜੂਗਾ ਮੈਡੀਕਲ ਵਾਲਾ ਹਾਈ ਲੈਵਲ ਦਾ ਉਹਦੇ ਚ ਪੈਸੇ ਵੀ ਬਹੁਤ ਲੱਗਣਗੇ ਫੀਸ ਵਗੈਰਾ ਦੇ ਹਨਾ। ਹਾਂ, ਪਰ ਮੈਂ ਤਾਂ ਕਾਮਰਸ ਲਈ ਤੀ ਵੀ ਹਾਂ ਇਹ ਮਿਡਲ ਹੈ ਬਟ ਮੈਂ ਉਹਦੇ ਚ ਕੋਈ ਕਾਂਸਲਿੰਗ ਨਹੀਂ ਕੀਤੀ। ਤੇਵੀ ਮੈਂ ਇਨਕਾਮਰਸ ਨਾਲ ਕਿਵੇਂ? ਰਿਲੇਟ ਕਰ ਰਹੀ ਆ ਕਾਮਰਸ ਮੇਰੇ ਲਈ ਹੈ ਵੀ ਆ ਨੀ ਹੈਗੀ ਬਸ ਫਿਰ ਕਾਮਰਸ ਉਹ ਤੋਂ ਬਾਅਦ ਫਿਰ ਐਮ ਏ ਹੋ ਗਿਆ ਵੀ ਬੀਕੋਮ ਐਮ ਏ ਹੈ। ਫਿਰ ਬੀਕੋਮ ਲੈ ਲਈ, ਮਤਲਬ ਓਦੇ ਚ ਨਾ ਕਾਂੳਸਲਿੰਗ ਜ਼ੀਰੋ ਹੈ ਕਾਊਂਸਲਿੰਗ ਨੀ ਕੀ ਕੀਤੀ ਹੋਈ ਤਾਂ ਅੱਗੇ ਤਾਂ ਮੈਂ ਸੋਚਿਆ ਜਿਵੇਂ ਕੋਈ ਲੱਗੀ ਤੇ ਮੈਂ ਕਾਉਂਸਲਿੰਗ ਕਰੂੰਗੀ ਏਵੇਂ ਨੀ ਲੱਗ ਗਏ ਕਿਸੇ ਦੀ ਵੀ ਸੁਣ ਕੇ ਲੱਗ ਗਏ।
ਸਹੀ ਗੱਲ ਹੈ ਮਤਲਬ ਏਦਾਂ ਕਿ ਫਿਊਚਰ ਤਾਂ ਆਪਾਂ ਨੇ ਬਣਾਉਣਾ ਹੈ ਨਾ, ਹੁਣ ਦੇਖੋ ਆਪਾਂ ਕਿਸੇ ਮਰਜ਼ੀ ਨੂੰ ਕੁਛ ਵੀ ਪੁੱ ਛਾ, ਉਹਨਾਂ ਨੇ ਆਪਣਾ ਓਪੀਨੀਅਨ ਦੇਣਾ ਹਨਾ। ਚਲੋ ਆਪਾਂ ਮੰਨ ਵੀ ਲਵਾਂਗੇ ਕਿਸੇ ਦਾ ਆਪਣਾ ਓਪੀਨੀਅਨ ਵਧੀਆ ਵੀ ਲੱਗਦਾ। ਪਰ ਗੱਲ ਉਹੀ ਆ ਨੇ ਕਿ ਹਾਂ ਆਪਾਂ ਉਹ ਚੀਜ਼ ਕਰ ਲਾਂਗੇ ਕਿ ਨਹੀਂ ਆਪਾਂ ਨੂੰ ਚਲੋ ਇਹ ਤਾਂ ਹੁੰਦਾ। ਹੌਸਲਾ ਹੁੰਦਾ ਕਿ ਹਾਂ ਆਪਾਂ ਕਰ ਲਾਂਗੇ। ਪਰ ਉਹੀ ਚੀਜੇ਼ ਆਪਾਂ ਕੋਈ ਏਦਾਂ ਨੀ ਕਰ ਸਕਦੇ ਜਿੱਦਾਂ ਆਪਾਂ ਕਾਮਰਸ ਤੋ ਹੱਟ ਕੇ ਕੁਛ ਹੋਰ ਪਾਸੇ ਹੱਥ ਪਾ ਰਹੇ ਹਾਂ। ਆਪਾਂ ਉਹੀ ਲਾਈਨ ਤੇ ਚੱਲੀਏ ਤਾਂ ਬੈਸਟ ਹੈ ਆਪਣੇ ਵਾਸਤੇ ਹੁਣ ਜਿੱਦਾਂ ਕਹਿ ਦਿੰਦੇ ਨੇ ਕਿ ਹਾਂ ਕਮਰਸ ਕੀ ਹੈ ਬੀਕਮ ਕਰੋ, ਐਮ ਕਮ ਕਰੋ ਬੈਸਟ ਕਮਰਸ ਤੋਂ ਬਾਅਦ ਆਪਣੇ ਕੋਲ ਬੀ-ਕੋਮ, ਬੀ-ਸੀਏ, ਐਮ-ਕੋਮ ਸਭ ਕੁਛ ਹੁੰਦਾ ਮਤਲਬ ਬਹੁਤ ਓਪਸ਼ਨ ਹੁੰਦੀਆਂ ਨੇ। ਕਰ ਸਕਦਾ।
ਬੀ-ਸੀਏ ਤਾਂ ਕਹਿ ਸਕਦੇ ਹ ਕੰਪਿਊਟਰ ਕੰਪਿਊਟਈਜ਼ਡ ਹੋ ਗਿਆ ਨਾ। ਸੈਕਟਰ ਸਾਰਾ ਫੀਡ ਹੀ ਕੰਪਿਯੂਟਰਆਇਸਡ ਹੈ। ਤਾਂ ਮੇਰਾ ਤਾਂ ਇੰਨਾ ਇੰਟਰਸਟ ਹੈ ਨੀ ਮੇਰਾ ਇੰਟਰਸਟ ਹੈਗਾ ਡਿਜੀਟਲ ਚੀਜ਼ਾਂ ਦੇ ਵਿੱਚ ਬਟ ਇਨ ਕੰਪਿਊ ਕੰਪਿਊਟਰ ਚ ਇੰਨਾ ਜਿਆਦਾ ਨੀ ਹੈਗਾ।
ਠੀਕ ਐ।
ਬਈ ਇੰਨਾ ਜਿਆਦਾ ਨਹੀਂ ਹੈਗਾ। ਕਹਿ ਸਕਦੇ ਹਾਂ ਵੀ ਹਾਂ ਵੀ ਮੈਂ ਉਹਦੀ ਕੋਡਿੰਗ ਵਗੈਰਾ ਸਿੱਖਾਂ ਜਾਂ ਕੁਛ ਸਿੱਖਾਂ ਟੈਕਨੀਕਲ ਉਹਦੇ ਚ ਜਾਵਾਂ ਮੈਂ ਨੋਨ ਟੈਕਨੀਕਲ ਮੈਨੂੰ ਸਹੀ ਲਗਤਾ।
ਪਰ ਅੱਜ-ਕੱਲ੍ਹ ਸਾਰਾ ਕੁੱਛ ਨਾ ਡਿਜੀਟਲ ਹੋ ਗਿਆ ਮਤਲਬ ਨਾ ਹੁਣ
ਹਾਂ, ਡਿਜੀਟਲ ਪਸੰਦ ਹੈ ਬਟ ਕੰਪਿਊ ਪਰ ਕੱਲੇ ਦੇ ਆਲੇ-ਦੁਆਲੇ ਜੇ ਕੋਈ ਚੀਜ਼ ਹੋਵੇ ਵੀ ਕੰਪਿਊਟਰ ਹੈ ਇਹਦੇ ਬਾਰੇ ਕੰਪਿਊਟਰ ਨੂੰ ਬਹੁਤ ਜ਼ਿਆਦਾ ਮਤਲਬ ਨਾ ਇਨ ਡਿਟੇਲ ਕਰਵਾਉਂਦੇ ਨੇ, ਉ ਕੋਰਸ ਮਤਲਬ ਬੈਚਲਰਸ ਔਫ ਕੰਪਿਊਟਰਾਈਜ਼ਡ ਐ ਹਾਂ ਬੈਚਲਰਸ ਅਫ ਕੰਪਿਊਟਰ ਐਪਲੀਕੇਸ਼ਨ। ਹੈਨਾ ਬੀ ਸੀ ਏ ਤਾਂ ਉਹ ਕੰਪਿਊਟਰ ਤੇ ਹੀ ਹੈ ਸਾਰਾ ਕੁਛ, ਕਾਮਰਸ ਦਾ ਠੀਕ ਹੈ ਮਤਬਲ। ਓਦੇ ਠੀਕ ਹੈ ਯਾਰ ਛੇ ਸਮੈਸਟਰ ਲੰਘ ਗਏ। ਜੇਵੇ-ਤਿਵੇ ਨਗੇ ਵਧੀਆ ਓਕੇ ਐ
ਸਹੀ ਗੱਲ ਹੈ, ਏਦਾ ਦਾ ਹੁੰਦਾ ਪਰ ਓਨ ਰੈਜਯੁਮ ਵੀ ਦਿਆ ਬੱਚੇ ਨੇ ਚਾਰ ਸਾਲ ਦੀ ਵੀ ਕਰਦੇ ਆ। ਪਰ ਮੈਨੂੰ ਲੱਗਦਾ ਤਿੰਨ ਸਾਲ ਚ ਈ ਮਤਬ ਬੈਸਟ ਆ ਅਗਰ ਡਿਗਰੀ ਵੀ ਮਿਲਜੇ ਨਾ ਤਾਂ ਵਦੀਆ ਤਿੰਨ ਸਾਲ ਦੀ।
ਹਾਂ ਏ ਚੀਜ਼ ਕੈ ਸਕ
ਹਨਾ ਤੇ ਏ ਵੀ ਮਤਲਬ ਏਦਾਂ ਕਿ ਹਾਂ ਬੱਚੇ ਮੇਨਤ ਤਾਂ ਬੋਤ ਕਰਦੇ ਆ ਬਸ ਓਹੀ ਕਿ ਹਾਂ ਓਨਾਂ ਨੂੰ ਉਸ ਚੀਜ਼ ਦਾ ਓ ਮਿਲ ਜੇ ਕਿ ਹਾਂ ਓਨਾਂ ਨੇ ਕੁਛ ਵਦੀਆ ਕੀਤੈ।
ਨਈ ਏ ਤਾਂ ਬੋਤ ਇੰਪੋਰਟੈਂਟ ਐ ਮਤਲਬ ਵੀ ਯਾਰ ਕਾਊਂਸਲਿੰਗ ਕਰੋ ਪੈਲਾ ਕਿਸੇ ਦੀ ਵੀ ਸਲਾਹ ਐਵੇਂ ਨੀ ਲੈ ਸਕਦੇ ਜੇ ਕੋਈ ਆਪ ਆਪਨੇ ਜਿੰਨਾ ਜਿੰਨੀ ਮਤਲਬ ਜਿਵੇਂ ਕਿਸੇ ਨੂੰ ਨੌਲੇਜ ਆਪਨੇ ਜਿੰਨੀ ਐ ਫਿਰ ਓਦੇ ਨਾਲ ਓਦੇ ਜੋ ਓਪੀਨੀਅਨ ਆ ਲੈ ਸਕਦੇ ਆ ਆਪਾਂ ਬਟ ਥੋੜਾ ਜਾ ਨਾ ਕਾਉਂਸਲਿੰਗ ਜਿਵੇ ਕਾਉਂਸਲਰਸ ਹੁੰਦੇ ਨੇ ਓਨਾ ਨਾਲ ਗੱਲ ਕਰਨੀ ਬੋਤ ਇੰਪੋਰਟੈਂਟ ਐ।
ਸਈ ਗੱਲ ਆ ਮਤਬ ਏਦਾਂ ਕੀ ਨਾ ਓਹੀ ਗੱਲ ਆ ਵੀ ਹਾਂ ਆਪਾਂ-ਆਪਾਂ ਆਪਨਾ ਓਪੀਨੀ ਹਾਂਜੀ।
ਮੈਂ ਜੇ ਅੱਗੇ ਮਾਸਟਰਸ ਕੀਤੀ ਤਾਂ ਮੈਂ ਕਾਉਂਸਲਿੰਗ ਕਰੂੰਗੀ ਮੈਂ ਐਮੇ ਨੀ ਲੱਗਨਾ ਕਿਤੇ ਵੀ ਮਤਲਬ ਕੋਈ ਵੀ ਯੂਨੀਵਸਿਟੀ ਕਿਓਂਕਿ ਪੰਜਾਬੀ ਯੂਨੀਵਸਿਟੀ ਹੋ ਗੀ ਜਿੰਨੀਆਂ ਵੀ ਯੂਨੀਵਸਿਟੀਆਂ ਨੇ ਏਨਾਂ ਸਾਰੀਆਂ ਯੂਨੀਵਸਿਟੀਆਂ ਦੀ ਜੋ ਫੀਸ ਐ ਬੋਹ ਜ਼ਾਦਾ ਹਾਈ ਐ।
ਹਾਂਜੀ ਹਾਂ ਏ ਤਾਂ ਹੈ।
ਫਿਰ ਰੈਣ ਦੋ, ਫਿਰ ਗਲਤ ਡਿਗਰੀ ਨੀ ਕਰ ਸਕਦੇ ਬਿਕੋਜ਼ ਮਾਸਟਰਜ਼ ਤਾਂ ਓਪਸ਼ਨਲ ਐ ਅੱਗੇ। ਮਾਸਟਰਸ ਤਾਂ ਕਰਨ ਦਾ ਫਾਇਦੈ ਜੇ ਆਪਾਂ ਮਤਲਬ ਜਿਵੇਂ ਮੈਂ ਐਮ ਬੀ ਏ ਕਰਨੀ ਐ।
ਹਾਂਜੀ।
ਜੇ ਮੈਂ ਕਿਸੇ ਕੰਪਨੀ ਦੇ ਵਿੱਚ ਲੱਗਣਾ ਹੈਨਾ ਐਜ਼ ਐਚ ਆਰ ਵਗੈਰਾ ਓਥੇ ਫੇਰ ਓਦੀ ਜ਼ਰੂਰਤ ਐ ਐਮ ਬੀ ਏ ਦੀ ਅਦਰਵਾਈਜ਼ ਮੈਨੂੰ ਨੀ ਲੱਗਦਾ ਮੈਨੂੰ ਲੱਗਦਾ ਗ੍ਰੈਜੂਏਸ਼ਨ ਸਫਿਸ਼ੀਐਂਟ ਐ।
ਓਹੀ ਤਾਂ ਗੱਲ ਐ ਨਾ ਵੀ ਜਿੱਦਾਂ ਦੇਖੋ ਹੁਨ ਆਪਾਂ ਨਾ ਅਗਰ ਆਪਾਂ ਨੇ ਕੁਛ ਕਰਨਾ ਤਾਂ ਆਪਾਂ ਨੂੰ ਓ ਕਰਨ ਦਾ ਜਨੂੰਨ ਹੋਨਾ ਚਾਈਦਾ ਹੁਨ ਆਪਾਂ ਅਗਰ ਦੇਖੀਏ ਤਾਂ ਆਪਾਂ ਨਾ ਜਿਸ ਮਰਜ਼ੀ ਤੋਂ ਪੁੱਛ ਲਾਂਗੇ ਓਨਾਂ ਸਾਰੇਆਂ ਦਾ ਅਲੱਗ ਓਪੀਨੀਅਨ ਹੋਨਾ ਕਿਸੇ ਦਾ ਸੇਮ ਨੀ ਹੋਨਾ ਹੈਗਾ। ਆਪਾਂ ਏਦਾਂ ਵੀ ਨੀ ਕੈ ਸਕਦੇ ਹਾਂ ਕੋਈ ਵਦੀਆ ਇਸ ਦਿੰਦਾ ਕਿਓਂਕਿ ਕਈ ਵਾਰ ਨਾ ਜੇੜਾ ਨਈ ਪੜੇਆ ਵਿਆ ਹੁੰਦਾ ਓ ਵੀ ਬੋਹ ਵਦੀਆ ਸੁ ਓ ਦੇ ਸਕਦਾ ਸਲਾਹ ਦੇ ਸਕਦੈ। ਪਰ ਗੱਲ ਓਹੀ ਐ ਕਿ ਹਾਂ ਆਪਾਂ ਦੂਜੇ ਤੇ ਏ ਇੰਡੀਪੈ ਡ ਹੋ ਡਿਪੈਂਡ ਹੋ ਕੇ ਆਪਾਂ ਖੁਦ ਆਪਨਾ ਇੱਕ ਓ ਲੇ ਲੀਏ ਕਿ ਹਾਂ ਆਪਾਂ ਏ ਕਰੀਏ ਆਪਾਂ ਤੇ ਓਥੇ ਜਾ ਕੇ ਪੁੱਛੀਏ ਕਿ ਹਾਂ ਕਿੱਦਾਂ ਕੀ ਏਦਾ ਫਾਇਦਾ ਹੈ ਜਾਂ ਨਈਂ ਐ। ਵੈਸੇ ਹੁਨ ਅੱਜ-ਕੱਲ ਤੇ ਕੀ ਕਰਦੇ ਨੇ ਬੀਕੋਮ ਕਰਕੇ ਨਾ ਨਾਲ ਦੀ ਨਾਲ ਨਾ ਪੋਸਟਾਂ ਵਗੈਰਾ ਭਰਦੇ ਨੇ ਜਿੱਦਾਂ ਕੋਈ ਵੀ ਗ੍ਰੈਜੂਏਸ਼ਨ ਕਰਕੇ ਵੀ ਚਲੋ ਜੇ ਪੋਸਟਾਂ ਚ ਅਗਰ ਕੁਛ ਮਿਲ ਗਿਆ ਵਦੀਆ ਜੋਬ ਵਗੈਰਾ ਮਿਲ ਗਈ ਤਾਂ ਅਗਲਾ ਕੈ ਦਿੰਦਾ ਚਲੋ ਓਹੀ ਬੈਸਟ ਐ।
ਓ ਤਾਂ ਇੱਕ ਓਪਸ਼ਨ ਹੋ ਗਿਆ ਓ ਤਾਂ ਇੱਕ ਲਾਈਨ ਹੋ ਗੀ ਓਦੇ ਵਿੱਚ ਤਾਂ ਸਾਲ ਜਾਂਦੇ ਨੇ ਨਾ ਓ ਐਵੇਂ ਨੀ ਕਿ ਵੀ ਤੁਸੀਂ ਅੱਜ ਬੈਠ ਰੇ ਓ ਕੱਲ ਨੂੰ ਹੋਜੂਗਾ ਓਦੇ ਚ ਪੂਰੀ ਇੱਕ ਇੱਕ ਟਾਈਮ ਪੀਰੀਅਡ ਜਾਂਦਾ ਓਦੇ ਚ ਥੋਨੂੰ ਆਪਨਾ ਇੱਕ ਜ਼ਿੰਦਗੀ ਦਾ ਟਾਈਮ ਦੇਣਾ ਪਊਗਾ ਜੇ ਤੁਸੀਂ ਫੇਰ ਓਦੇ ਬੈਨੀਫਿਟ ਵੀ ਉਨੇ ਹੀ ਨੇ ਆਪਾਂ ਜੇ ਦੇਖੀਏ ਬਾਦ ਦੇ ਫਿਰ ਓ ਠੀਕ ਐ ਮਤਲਬ ਓਨੂੰ ਆਪਾਂ ਮੰਨ ਸਕਦੇ ਆ।
ਹਾਂਜੀ-ਹਾਂ।
ਕੰਨਸੀਡਰ ਕਰ ਸਕਦੇ ਆ ਜੇ ਕਿਸੇ ਬੱਚੇ ਦੇ ਉੱਤੇ ਜਿੰਮੇਵਾਰੀਆਂ ਬੋਤ ਨੇ ਓਦੇ ਲਈ ਬੋਹ ਵਦੀਆ ਇੱਕ ਕੈ ਸਕਦੇ ਆ ਵਦੀਆ ਯਾਰ ਬੋਤ
ਸਈ ਗੱਲ ਐ ਨਾ ਤੇ ਏਹੀ ਗੱਲ ਆ ਹੁਨ ਦੇਖੋ ਹੁਨ ਨਾ ਜੇੜੇ ਹੁੰਦੇ ਨੇ ਅੱਜ-ਕੱਲ ਮਤਲਬ ਹੁਨ ਆਪਾਂ ਲਾ ਦੀਏ ਸਰਕਾਰ ਵੀ ਮਤਲਬ ਥੋੜਾ-ਮੋਟਾ ਤਾਂ ਵਦੀਆ ਕਰ ਰਈ ਆ ਜਿੱਦਾਂ ਬੱ ਨੂੰ ਜੇੜੀ ਜੋਬਸ ਵਗੈਰਾ ਦੇ ਰਈ ਐ ਚਲੋ ਆਪਾਂ ਨੂੰ ਵੀ ਕਦੇ ਨਾ ਮਿਲੂਗੀ ਜੋਬ ਤਾਂ ਮਿਲੂਗੀ ਹੀ। ਪਰ ਏਦਾਂ ਕਿ ਹਾਂ ਆਪਾਂ ਨੂੰ ਨਾ ਹਮੇਸ਼ਾ ਹਰੇਕ ਜਗਾ ਨਾ ਹੱਥ ਮਾਰ ਦੇ ਰੈਣਾ ਚਾਈਦਾ ਕਿਉਂਕਿ ਕਿਤੇ ਨੀ ਪਤਾ ਕਿਸਮਤ ਕੇੜੇ ਪਾਸੇ ਮੰਨਜ਼ੂਰ ਐ।
ਹਾਂ ਔ ਤਾਂ ਟਰਾਈ ਕਰਨਾ ਚਾਹੀਦਾ ਐ ਯਾਰ ਬਾਹਰ ਤਾਂ ਹੁਨ ਮੈਂ ਜਿੰਨਾ ਜਿੰਨਿਆਂ ਨੂੰ ਵੀ ਜਾਂਨਦੀ ਆ ਮੇਰੇ ਨੋਨ 'ਚ ਸਭ ਨਾ ਮਤਲਬ ਜਿਵੇਂ ਕਿ ਮੁੰਡਿਆਂ ਦੀ ਗੱਲ ਕਰੀਏ ਤਾਂ ਜਦੋਂ ਦਿਹਾੜੀ ਵਗੈਰਾ ਹੋਗੀ ਐਦਾ ਦਾ ਕੰਮ ਹੀ ਕਰ ਰੇ ਨੇ ਕਿਉਂਕਿ ਉਨਾਂ ਲਵੇਂ ਮਤਲਬ ਔ ਆਹੀ ਪਲੱਸ-ਟੂ ਵਗੈਰਾ ਕਰਕੇ ਗਏ ਨੇ ਨਾ।
ਉਹੀ ਤਾਂ ਗੱਲ ਐ ਨਾ ਮਤਲਬ ਦੇਖੋ ਹੁਨ ਜੇੜੇ ਬੱਚੇ ਇੱਥੇ ਕੁਛ ਨੀ ਕਰਦੇ ਹੈਗੇ ਠੀਕ ਐ ਇੱਥੇ ਵੇਲੇ ਰੇਂਦੇ ਨੇ ਕੁਛ ਨੀ ਕਰਦੇ ਔ ਬਾਹਰ ਜਾ ਕੇ ਦਿਹਾੜੀਆਂ ਕਰਦੇ ਨੇ ਹੈਨਾ ਇ ਬਾਹਰ ਦਿਹਾੜੀਆਂ ਕਰਨ ਤੋਂ ਚੰਗਾ ਵੀ ਤੁਸੀਂ ਐਥੇ ਕੋਈ ਵਧੀਆ ਫਿਊਚਰ ਸੈੱਟ ਕਰਲੋ ਕਿ ਤੁਆਨੂੰ ਬਾਹਰ ਜਾ ਕੇ ਦਿਹਾੜੀਆਂ ਕਰਨੀਆਂ ਹੀ ਨਾ ਪੈਂਨ।
ਐਨਾ ਲੰਬਾ ਸਮਾਂ ਸਿਰਫ ਮਤਲਬ ਐਨਾ ਲੰਬਾ ਸਮਾਂ ਜ਼ਿੰਦਗੀ ਦਾ ਆਪਨੇ ਮਾਂ-ਬਾਪ ਤੋਂ ਦੂਰ ਰੈਨਾ। ਯਰ ਸੌ ਗੋਡ ਢਿੱਲ ਮੱਠ ਹੋ ਜਾਂਦੀ ਏ ਘਰ ਬਾਰ ਹੈਨਾ ਕੁਛ ਨੀ ਪਤਾ ਹੁੰਦਾ ਟੈਮ ਦਾ ਫੇਰ।
ਮੈਂ ਕੈ ਰੀ ਆ ਤੁਸੀਂ ਇੱਕ ਸਾਲ ਨੇ ਆਪਣੇ ਘਰਦਿਆਂ ਤੋਂ ਦੂਰ ਰੈ ਸਕਦੇ ਹੈਗੇ ਜੇੜੇ ਬੱਚੇ ਰੇਂਦੇ ਨੇ ਹੁਨ ਆਪਣੇ ਪੜ੍ਹਦੇ ਨੇ ਕੋਲਜ 'ਚ ਹੈਨਾ ਪੀਜੀ 'ਚ ਰੇਂਦੇ ਨੇ ਜਾਂ ਹੋਸਟਲ 'ਚ ਰੇਂਦੇ ਨੇ ਮਤਲਬ ਔਖਾ ਸਾਰਾ ਨਈ ਹੁੰਦਾ ਹੈਨਾ ਪੇਰੈਂਟਸ ਨੂੰ ਛੱਡਨਾ ਘਰ ਦਾ
ਪੀਜੀ 'ਚ ਤਾਂ ਰੈਂਨ ਦਾ ਫਾਇਦਾ ਜੇ ਆਪਾਂ ਨੇ ਕੋਈ ਮਤਲਬ ਜਮਾ ਨੀ ਸਰਦਾ। ਹੈਲੋ। ਜਿਵੇਂ ਆਪਾਂ ਮਤਲਬ ਜਿਵੇਂ ਸਰਦਾ ਨੀ ਹੈਗਾ ਇਨ ਦ ਸੈਂਸ ਕਿ ਤੁਸੀਂ ਬੋਤ ਜਾਦਾ ਦੂਰ ਕਿਤੇ ਪਰ ਰੇ ਉਂਗੇ
ਹਾਂਜੀ ਹਾਂ।
ਤਾਂ ਜੇ ਆਪਨੇ ਨੇੜੇ-ਤੇੜੇ ਹੈ ਕੋਈ ਵਧੀਆ ਇੰਸਟਿਊਸ਼ਨ ਤਾਂ ਫਿਰ ਤਾਂ ਕੀ ਹੁਨ ਜਿਵੇਂ ਸੰਗਰੂਰ ਸਾਈਡ ਸਾਨੂੰ ਸੰਗਰੂਰ ਤੇ ਪਟਿਆਲਾ ਸੇਮ ਡਿਸਟੈਂਸ ਪੈਂਦਾ ਠੀਕ ਐ- ਤੇ ਸੰਗਰੂਰ ਜੋ ਐ ਔਹੋ ਮਤਲਬ ਓਪਰਾ ਇਲਾਕਾ ਐ ਪਟਿਆਲਾ ਥੋੜਾ ਜਾ ਰੌਣਕ ਆਲਾ ਇਲਾਕਾ ਐਗਾ ਤਾਂ ਫਿਰ ਅਸੀਂ ਪਟਿਆਲੇ ਜ਼ਿਆਦਾ ਜਾਂਨੇ ਆ ਕਿਉਂਕਿ ਸੰਗਰੂਰ ਦੇ ਵਿੱਚ ਕੋਲਜ ਵੀ ਨਹੀਂ ਹੈਗੇ ਉਨੇ
ਹਾਂਜੀ ਹਾਂ।
ਮਤਲਬ ਬਾਕੀ ਕੁਛ ਸਾਨੂੰ ਵੀ ਨੀ ਇੰਨਾ ਪਤਾ ਹੈਗਾ ਅਸੀਂ- ਕਦੇ ਗਏ ਨੀ ਸੰਗਰੂਰ ਸਾਈਡ ਅਸੀਂ ਜਾਨੇ ਈ ਪਟਿਆਲਾ ਸਾਈਡ ਆ ਸਮਾਨਾ ਸਾਈਡ ਜਾਨੇ ਹਾਂ।
ਆਪਾਂ ਲਾਈਏ ਹਿਸਾਬ ਤਾਂ ਆਪਾਂ ਕਿਤੇ ਮਰਜ਼ੀ ਬਗ ਜੀਏ ਕਿਤੇ ਸਿਟੀ ਬਗ ਜੀਏ ਕਿਤੇ ਉ ਬਗ ਜੀਏ ਹੈਨਾ।
ਤਾਂ ਫੇਰ ਹਾਂ ਔ ਮਤਲਬ ਐਵੇਂ ਆ ਕਿ ਮੈਨੂੰ ਔਪਸ਼ਨ ਦਿੱਤਾ ਸੀ ਵੀ ਪੀ ਜੀ ਕਰ ਲੈ ਬਟ ਮੈਂ ਕੀਤਾ ਨੀ ਕਿਉਂਕਿ ਫਿਰ ਉਹਦੇ 'ਚ ਨਾ ਯਾਰ ਸੱ ਠ ਕੁ ਹਜ਼ਾਰ ਰੁਪਇਆ ਤਾਂ ਜਾਂਦਾ ਪੀਚ ਦਾ।
ਹਾਂਜੀ ਹਾਂ।
ਵੀ ਔ ਪੈਸੇ ਫਿਰ ਮੈਂ ਇੱਕ ਤਰ੍ਹਾਂ ਤਿੰਨ ਸਾਲ ਮਤਲਬ ਅਪ ਡਾਊਨ ਹੀ ਕੀਤਾ।
ਨਾਲ ਦੇਖੋ ਅਗਰ ਆਪਣਾ ਸੱਠ ਹਜ਼ਾਰ ਖਰਚਾ ਆਂਦਾ ਤਾਂ ਉਨੀਂ ਕ ਤਾਂ ਆਪਣੀ ਕੋਲੇਜ ਦੀ ਫੀਸ ਵੀ ਹੁੰਦੀ ਆ ਆਪਾਂ ਫੀਸ ਦੇ ਕੇ ਈ ਆਪਣਾ ਔ ਕਰ ਲੈਂਨੇ ਆ ਹੈਨਾ ਪੀਜੀ ਨਾਲ ਤਾਂ
ਸੱਠ ਹਜ਼ਾਰ ਤਾਂ ਸਿਰਫ਼ ਪੀਜੀ ਦਾ ਐ ਤੇ ਇੱਕ ਸਾਲ ਦਾ ਖ਼ਰਚਾ।
ਉਹੀ ਤਾਂ ਗੱਲ ਐ ਨਾ ਤੁਸੀਂ ਫੀਸ ਦੇਖੋ ਫੀਸ ਵੱਧ ਤੋਂ ਵੱਧ ਵੀਹ ਹਜ਼ਾਰ ਹੋਊਗੀ ਸਾਲ ਦੀ। ਯਾਂ ਤੀ ਹੋਊਗੀ। ਤਾਂ ਤੁਸੀਂ ਦੇਖੋ ਦੋ ਸਾਲ-ਤਿੰਨ ਸਾਲ ਦਾ ਬੰਦਾ ਆਰਾਮ ਤੋਂ ਕੱਢ ਈ ਸਕਦਾ ਆਪਣੀ ਗ੍ਰੈਜੂਏਸ਼ਨ ਦਾ ਕੰਪਲੀਟ ਕਰ ਈ ਸਕਦਾ। ਇੱਕ ਸਾਲ ਦੀ ਪੀਜੀ ਦੀ ਫ਼ੀਸ ਨਾਲੋਂ
ਹਾਂ ਆਪਾਂ ਕਹ ਸਕਦੇ ਆ ਕਿ ਵੀ ਮਤਲਬ ਗ੍ਰੈਜੂਏਸ਼ਨ ਹੋਜੂਗੀ ਇੱਕ ਸਾਲ ਦੀ ਗ੍ਰੈਜੂਏਸ਼ਨ ਕਉਂ ਹੋਊਗੀ। ਇੱਕ ਸਾਲ ਦਾ ਵੀ ਕ ਹਜ਼ਾਰ ਰੁਪਏ ਐਡਮਿਸ਼ਨ ਫੀਸ ਐ।
ਹਾਂਜੀ ਹਾਂ।
ਤ ਸੱਠ ਹਜ਼ਾਰ ਲਾ ਲੋ ਤੁਸੀ, ਪੂਰੇ ਤਿੰਨ ਸਾਲਾਂ ਦੀ ਫੀਸ ਹੋਗੀ।
ਹਾਂਜੀ।
ਬਸ ਫੇਰ ਓਨਾਂ ਕ ਐ। ਬਾਕੀ ਜੇ ਥੋਨੂੰ ਕੋਈ ਸਕੋਲਰਸ਼ਿਪ ਮਿਲਦੀ ਵੀ ਹੈ ਉਹ ਅਲੱਗ ਚੀਜ਼ ਐ।
ਅ ਗਵਰਮੈਂਟ ਕੋਲਜ ਸ ਐ ਠੀਕ ਐ ਨ। ਤੇ ਅਗਰ ਮੈਂ ਕਿਤੇ ਦੇਖਨੇ ਹਾਂ ਮੈਂ ਕੋਈ ਹੋਸਟਲਸ ਕਰ ਲਾਂ ਜਾਂ ਕੋਈ ਪੀਜੀ ਵਗੈਰਾ। ਤਾਂ ਮੇਰੀ ਏ ਮੈਂ ਕਹਿ ਰੀ ਆ ਮੇਰੀ ਤਿੰਨ ਸਾਲ ਦੀ ਫੀਸ ਨਾ ਤੀਹ ਤੋਂ ਚਾਲੀ ਹਜ਼ਾਰ ਦੇ ਵਿਚ- ਵਿਚ ਹੋਊਗੀ। ਪੂਰੀ ਡੀ ਟੇਨ ਚ। ਤੇ ਮੈਂ ਜਿਨ ਮੈਂ ਪੀ ਜੀ ਦਾ ਖਰਚਾ ਫਾਲਤੂ ਦਾ ਕਰੂੰਗੀ ਉਹੀ ਮੈਨੂੰ ਦੁੱਗਣੇ ਚ ਪੈ ਜੂਗਾ ਘਰ ਦੇ ਕਿਵੇਂ ਉਹ ਕਰਨਗੇ ਹੈਨਾ। ਵੈਸੇ ਵੀ ਸਾਨੂੰ ਪਟਿਆਲਾ ਏਨੀ ਦੂਰ ਨੀ ਹੈਗਾ, ਸਿਰਫ ਅੱਧੇ ਕ ਘੰਟੇ ਦਾ ਰਸਤਾ ਏ ਕੋਲਜ ਦਾ, ਏਡਾ ਕੋਈ ਉਹ ਨੀ ਹੈਗਾ। ਪਰ ਗੱਲ ਉਹੀ ਆ ਨਾ ਹਨਾ ਵੀ ਪੀਜੀ ਤੋਂ ਚੰਗਾ ਤਾਂ ਆਪਾਂ ਜੇ ਤ ਸਰਵਾਈਵ ਕਰ ਸਕਦੇ ਅ ਨਾ, ਤੇ ਥੋੜਾ ਮੋਟਾ ਸਰਵਾਈਵ ਆਪਾਂ ਕਰ ਲਈਏ ਤਾਂ ਬੈਸਟ ਐ।
ਨਹੀਂ ਯਾਰ ਨੌਕਰੀ ਕਰਨੀ ਬੋਤ ਜ਼ਰੂਰੀ ਐ, ਜੇ ਬੱਚਾ ਹੋ ਗਧ ਗਾ। ਪੱਚੀ ਕ ਸਾਲ ਦੇ ਬੱਚੇ ਲਈ ਨੌਕਰੀ ਲੱਗਣਾ ਬਹੁਤ ਜ਼ਰੂਰੀ ਐ, ਮੈਂ ਤਾਂ ਏਹੀ ਕਹੂੰ। ਪੱਚੀ ਸਾਲ ਦੇ ਹੋ ਕੇ ਤੁਸੀ ਮਤਲਬ ਕੁਛ ਵੀ ਕਰੋ ਬਟ ਤੁਸੀਂ ਇੱਕ ਮਹੀਨੇ ਦੀ ਤਨਖ਼ਾਹ ਬਣਵਾਣੀ ਜ਼ਰੂਰੀ ਐ ਬਹੁਤ
ਸਹੀ ਏ- ਸਹੀ ਏ, ਹਾਂ ਚਲੋ ਜੀ ਠੀਕ ਐ। ਓਕੇ।